ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹੋਰ ਠੀਕ ਹੋ।
ਹਾਂਜੀ ਵਧੀਆ ਜੀ ਤੁਸੀਂ ਸੁਣਾਓ।
ਹਾਂਜੀ ਵਧੀਆ ਜੀ ਵਧੀਆ ਕੀ ਲੱਗੇ ਸੀਜੀ।
ਬਸ ਵੇਹਲੇ ਰਹੇ ਅਸੀਂ।
ਘਰੇ ਸਾਰੇ ਠੀਕ ਨੇ ਜੀ।
ਹਾਂਜੀ ਹਾਂਜੀ ਵਧੀਆ ਸਾਰੇ ਤੁਸੀਂ ਸੁਣਾਓ।
ਵਧੀਆ ਜੀ ਵਧੀਆ ਮੈਂ ਕਿਹਾ ਚਲੋ ਬੜੇ ਦਿਨ ਹੋ ਗਏ ਨੇ ਫੋਨ ਫਾਨ ਹੀ ਕਰ ਲਈਏ। ਭੈਣ ਜੀ ਨੇ ਤੇ ਯਾਦ ਕਰਨਾ ਨੀ। ਆਪਾਂ ਹੀ ਲਾ ਲਈਏ ਫੋਨ ਕਰ ਲਈਏ ਕਾਫੀ ਦਿਨ ਹੋ ਗਏ ਨੇ ਗੱਲ ਨੀ ਹੋਈ ਭੈਣਜੀ ਨਾਲ।
ਹਾਂਜੀ ਹਾਂਜੀ।
ਹਾਂਜੀ ਹੋਰ ਸੁਣਾਓ ਭੈਣ ਜੀ।
ਹਾਂਜੀ ਬਸ ਮੌਸਮ ਹੀ ਐਵੇਂ ਹੋਇਆ ਪਿਆ ਬਰਸਾਤ ਚ ਹਾਂਜੀ।
ਹਮ
ਹਾਂਜੀ ਹਾਂਜੀ ਰਾਤੀ ਅਸੀਂ ਸੁੱਤੇ ਸੀ ਤੇ ਸੁਭਾ ਉੱਠੇ ਨਾ ਇੰਨੀ ਬਰਸਾਤ ਆਂਦੀ ਵੀ ਸੀ ਬੋਤ ਜ਼ਿਆਦਾ। ਤ ਮਨ ਖੁਸ਼ ਹੋ ਗਿਆ ਸੀ, ਤੁਹਾਨੂੰ ਪਤਾ ਇੰਨੀ ਗਰਮੀ ਪੈਂਦੀ ਵੀ ਹੈ।
ਹਾਂਜੀ ਤੇ ਹੈ ਹੀ ਥੇ ਗਰਮੀ ਵੀ ਵਾਧੂ ਹੋਈ ਪਈ ਹੈ ਨਾ ਕਿ ਪੁੱਛੋ ਹੀ ਨਾ ਕੱਲ ਤਾਂ ਗਰਮੀ ਵਾਧੂ ਹੀ ਹੋਈ ਪਈ ਸੀ ਇੰਨੀ ਗਰਮੀ ਸੀ।
ਕਾਲੇ ਕਾਲੇ ਬਦਲ ਆਗੇ ਸੀ ਮਨ ਖੁਸ਼ ਹੋ ਗਿਆ ਕਿ ਬਰਸਾਤ ਆ ਗਈ।
ਾਂ ਹਿਲ ਜਾ ਮਿਲ ਜਾਂਦਾ ਬਰਸਾਤ ਆ ਜਾਏ ਨਾ ਸਕੂਨ ਜਾ ਆ ਜਾਂਦਾ ਕਿ ਚਲੋ ਜੀ ਠੰਡ ਪੈ ਗਈ।
ਹਾਂਜੀ ਹਾਂਜੀ ਪਰ ਬਰਸਾਤਾਂ ਚੰਗੀ ਵੀ ਹੈਗੀ ਹੈ ਤੇ ਮਾੜੀਆਂ ਵੀ ਹੈਗੀਆਂ ਫੇਰ। ਗੁੁੰਮ ਘੁੰਮ ਕਰਕੇ ਗੁਮ ਗੁੰਮ ਗੁੰਮ ਹੋ ਜਾਂਦਾ ਨਾ ਤੇ ਬਰਸਾਤ ਆਂਦੀ ਲਾਈਟ ਵਗੈਰਾ ਵੀ ਚਲੀ ਜਾਂਦੀ ਹੈ ਫੇਰ।
ਕੀ ਗੱਲ ਹੈ।
ਹਾਂਜੀ।
ਸੁਣਾਓ ਜੀ।
ਬਸ ਜੀ ਵਧੀਆ ਜੀ। ਬਰਸਾਤ ਤਾਂ ਬਰਸਾਤ ਹੀ ਚੰਗੀ ਹੈਗੀ ਨਾ ਕਿਸਾਨ ਦੇ ਲਈ ਤਾਂ ਉਹ ਵੀ ਚੰਗੀ ਨੀ ਹੈਗੀ ਫਸਲ ਖਰਾਬ ਹੋ ਜਾਂਦੀ ਹੈ ਉਹਨਾ ਦੀ।
ਹਾਂਜੀ। ਤੁਹਾਡੇ ਤਾਂ ਵੈਸੇ ਪਿੰਡ ਵੀ ਉਹੀ ਇਲਾਕੇ ਚ ਪੈਂਦਾ ਹੈ ਨਾ ਖੇਤੀਬਾੜੀ ਵਾਲਾ ਕੰਮ ਹੈ ਤੁਹਾਡੇ ਤਾਂ
ਹਾਂਜੀ ਹਾਂਜੀ ਬਰਸਾਤਾਂ ਚੰਗੀਆਂ ਵੀ ਹੈਗੀਆਂ ਤੇ ਮਾੜੀਆ ਵੀ ਹੈਗੀਆਂ ਨੇ।
ਹੈ ਈ ਐ ਜੀ ਵੈਸੇ ਤਾਂ ਹੀ ਮੈਂ ਪੁੱ ਛਿਆ ਸੀ। ਕਿ ਤੁਹਾਡੇ ਪਿੰਡ ਪਾਸੇ ਆਹੀ ਦੇ ਕੰਮ ਕਰਦੇ ਹੋ ਤੁਸੀਂ ਲੋਕ ਤੁਹਾਡੇ ਪੇਕੇ ਆਹੀ ਤੇ ਕੰਮ ਹੈ ਖੇਤ ਦਾ।
ਹਾਂਜੀ ਹਾਂਜੀ ਕਣਕ ਵਗੈਰਾ ਉਗਾਂਦੇ ਨੇ ਅਸੀਂ। ਹਾਂਜੀ ਹਾਂਜੀ ਕਣਕ ਵਗੈਰਾ ਉਗਾਦੇ ਨੇ ਅਸੀ ਛੇ ਮਹੀਨੇ ਅਸੀਂ ਕਣਕ ਨੂੰ ਪਕਾਈਏ। ਮਿਹਨਤ ਕਰਦਾ ਕਿਸਾਨ ਤੁਹਾਨੂੰ ਪਤਾ ਹੀ ਏ, ਫੇਰ ਫਸਲ ਖ਼ਰਾਬ ਹੋ ਜਾਂਦੀ ਹੈ, ਫੇਰ ਸਾਰੀ ਮਿਹਨਤ ਹੀ ਖ਼ਰਾਬ ਹੋ ਜਾਂਦੀ ਕਿਸਾਨ ਦੀ।
ਹਮ।
ਹੈਲੋ।
ਹਾਂਜੀ।
ਹੈਲੋ।
ਹੈਲੋ, ਹਾਂਜੀ।
ਹਾਂਜੀ, ਉਹ ਅਸੀਂ ਸਾਰੇ ਘਰ ਹੀ ਉਗਾਈ ਦਾ ਹੁੰਦਾ ਸਾਰਾ ਕੁਛ। ਜਿੱਦਾਂ ਕੁੰਭ ਹੋ ਗਈ ਪਿਆਜ ਵਗੈਰਾ ਅਸੀਂ ਘਰ ਹੀ ਉਗਾਉਂਦੇ ਆ ਸਾਰਾ।
ਹਾਂਜੀ, ਮੈਂ ਕਹਿ ਰਹੀ ਸੀ ਜਿਵੇਂ ਤੁਹਾਡੇ ਪਿੰਡ ਚ ਬਰਸਾਤ ਵੀ ਆ ਜਾਂਦੀ ਹੈ ਜਿਵੇਂ ਖੇਤੀ ਕਰਦੇ ਹੋ ਫੇਰ ਕੀ ਕਰਦੇ ਹੁੰਦੇ ਹੋ? ਕੋਈ ਛੱਤ ਪਾਂਦੇ ਹੋ ਯਾ ਕੁਛ ਕਰਦੇ ਹੋ ਪੰਨੀਆਂ ਪਾਂਦੇ ਹੋਗੇ ਕੁੱਛ।
ਹਾਂਜੀ, ਅਸੀਂ ਤਰਪਾਲ ਪਾ ਦਿੰਨੇ ਆ ਜਿੱਸੇ ਆਲੂ ਦੀ ਖੇਤੀ ਹੈ ਆਲੂ ਪਏ ਨੇ ਖੇਤ ਦੇ ਵਿੱਚ। ਅਸੀਂ ਤਰਪਾਲ ਵਗੈਰਾ ਹੁੰਦੀ ਹੈ ਨਾ ਉਹ ਪਾ ਦਿੰਨੇ ਪਤਾ ਕਜਨੇ ਤਾਂ ਹੈ ਹੀ ਨੇ ਫ਼ਿਰ ਖਰਾਬ ਥੋੜੀ ਨਾ ਕਰਨੇ ਨੇ।
ਹੈਲੋ।
ਹਾਂਜੀ, ਸੁਣਦੀ ਪਈ ਆ ਜੀ, ਹੈਲੋ ਹਾਂਜੀ।
ਹਾਂਜੀ, ਏ ਤਰਪਾਲ ਪਾਈ ਦੀ ਹੁੰਦੀ ਏ।
ਹਾਂਜੀ, ਤੁਹਾਡੀ ਆਵਾਜ਼ ਕੱਟਦੀ ਪਈ ਹੈ ਜੀ ਕਿੱਧਰ ਹੈਗੇ ਹੋ ਜੀ ਤੁਸੀਂ।
ਬਾਰ ਹੀ ਹੈਗੇ ਆ ਅਸੀ।
ਹਾਂਜੀ-ਹਾਂਜੀ ਅਬ ਆ ਰੀ ਏ। ਕਟ-ਕਟ ਕੇ ਜੀ ਆਂਦੀ ਏ ਜੀ ਅੱਥੇ ਮੌਸਮ ਤੁਸੀਂ ਕਹਿੰਦੇ ਬਰਸਾਤ ਹੋਈ ਹੈ ਸਵੇਰੇ ਮੌਸਮ ਵਧੀਆ ਹੋ ਗਿਆ ਹੋਣਾ।
ਹਾਂਜੀ-ਹਾਂਜੀ।
ਪਕੂੜੇ-ਪਕੌੜੇ ਬਣਾਏ ਹੋਣੇ ਨੇ ਅੱਜ।
ਹਾਂਜੀ, ਉਹੀ ਬਣਾਏ ਨੇ ਅਸੀਂ ਆਲੂ ਦੇ ਹੁੰਦੇ ਨੇ। ਗੋਭੀ ਦੇ ਤਾਲ ਲੀ ਦੇ ਹੁੰਦੇ ਨੇ, ਬਤਾਓ ਦੇ ਤਾਲ ਲੀ ਦੇ ਹੁੰਦੇ ਨੇ।
ਹੁਣ ਤੇ ਮੌਸਮ ਨੀ ਹੈਗਾ ਨਾ ਗੋਭੀ ਵਾਲਾ। ਕੀੜੇ ਵਾਲੇ ਗੋਭੀ ਆ ਰਹੀ ਹੈ ਹੁਣ ਤਾਂ ਕੋੜੀ-ਕੋੜੀ ਜੀ।
ਕੁਛ ਨੀ ਮ। ਆਂਦੀ ਤਾਂ ਪਈਏ ਤੁਸੀਂ ਨੂਨ ਪਾ ਕੇ ਦੋ ਮਿੰਟ ਨਾ ਪਾਣੀ ਚ ਵੀਚ ਉਬਾਲ ਲੋੋ। ਤੇ ਸਾਰੇ ਸਹੀ ਹੋ ਜਾਂਦੇ ਆ ਹਾਂਜੀ।
ਅੱਛਾ ਜੀ ਅੱਛਾ।
ਅਸੀਂ ਤੇ ਸਾਡੀ ਆਪਣੀ ਘਰ ਦੀ ਹੁੰਦੀ ਅਸੀਂ ਲੋੜ ਹੀ ਨੀ ਪੈਂਦੀ ਬਾਹਰ ਦੀ ਲੈਣ ਦੀ।
ਹਾਂਜੀ, ਉਹ ਤੇ ਹੈ ਹੀ ਹੈ ਜੀ।
ਹਾਂਜੀ, ਅਸੀਂ ਆਪਣੀ ਉਗਾਈ ਦਾ ਤਾਂ ਫਾਇਦਾ ਹੈ।
ਹਾਂ
ਹੁਣ ਤ ਸਾਡੇ ਖੇਤੀ ਚ ਉਹ ਚਾਵਲ ਬੋਲਦੇ ਚੌਲ ਬੋਲਦੇ ਨਾ ਉਹ ਲੱਗਦੇ ਪਏ ਨੇ ਖੇਤੀ ਚ।
ਫਿਰ ਸਾਰਾ ਕੁਛ ਘਰੇ ਦਾ ਹੀ ਆਂਦਾ ਹੋਣਾ ਆਪਣਾ।
ਹਾਂਜੀ-ਹਾਂਜੀ ਜਿੱਥੇ ਉ ਸਾਡਾ ਖੇਤ ਹੈਗਾ ਨਾ ਖੇਤ ਦੇ ਵਿੱਚ ਪਾਣੀ ਪਾਨੇ ਆ ਗੋਡੇ-ਗੋਡੇ ਤੱਕ। ਖੇਤ ਦੇ ਵਿੱਚ ਤੋ ਅਸੀਂ ਪੇੜ ਲਗਾਨੇ ਹੁੰਦੇ ਦੂਰ-ਦੂਰ। ਚੌਲ ਦੇ ਹਾਂਜੀ ਉਹ ਵੀ ਛੇ ਮਹੀਨੇ ਬਾਦ ਹੁੰਦੀ ਹੈ। ਪਾਣੀ ਲੱਗਦਾ, ਦਵਾਈਆਂ ਲੱਗਦੀਆਂ ਉਹਦੇ ਵਿੱਚ ਖੇਤ ਦੇ ਵਿੱਚ ਤਾਂ ਤੁਹਾਨੂੰ ਪਤਾ ਫਸਲ ਉੱਗਦੀ ਹੈ। ਕਿੰਨੀ ਦੇ ਇਸ ਸਿਰੇ ਇਹ ਕੰਨੀ ਬਣ ਜਾਂਦੀ ਹੈ ਦਵਾਈ ਨੀ ਹੁੰਦੀ ਨਾ ਕੀੜੇ ਕੂੜੇ ਲੱਗ ਜਾਂਦੇ ਨੇ।
ਹਾਂ
ਹਾਂ ਛੇ ਮਹੀਨੇ ਚ ਵਗ ਦਿੰਨੀ ਏ।
ਅੱਛਾ ਜੀ ਅੱਛਾ।
ਹਾਂਜੀ ਗਾਹ ਕੱਢਣੀ ਪੈਂਣੀ ਗਾਹ ਹੋ ਜਾਂਦੀ ਏ ਫੇਰ ਤੁਹਾਨੂੰ ਪਤਾ ਫਸਲ ਨੀ ਹੁੰਦੀ ਗਾਹ ਹੋ ਜਾਂਦੀ ਖੇਤੀ 'ਚ ਫ਼ਸਲ ਨੀ ਹੁੰਦੀ ਫਰ
ਗਾਹ ਦੀ ਵੱਖਰੀ ਦਵਾਈ ਲਗਾਣੀ ਪੈਂਦੀ ਏ ਫੇਰ ਕੀੜੇ ਹੋ ਜਾਂਦੇ ਨੇ। ਫਸਲ ਖਾ ਜਾਂਦੇ ਨੇ ਉਹਦੀ ਵੱਖਰੀ ਦਵਾਈ ਲਗਾਣੀ ਪੈਂਦੀ ਏ।
ਹਾਂਜੀ ਜੀ ਇਤਨੀ ਮਿਹਨਤ ਕਰਨ ਦੇ ਬਾਅਦ ਅਗਰ ਬਰਸਾਤਾਂ ਵਗੈਰਾ ਵੀ ਆ ਜਾਂਦੀ ਨਾ ਪੱਕੀ ਤਾਂ ਉਹ ਫਿਰ, ਖਰਾਬ ਹੋ ਜਾਂਦੀ ਸਾ।
ਫਿਰ ਆਪ ਤੇ ਕਿਸਾਨ ਕਹਿੰਦੇ ਨੇ ਵੀ ਰੱਬਾ ਮੀਂ ਵਰਸਾ ਰੱਬਾ ਮੀਂ ਵਰਸਾ। ਫਿਰ ਆਪ ਵੀ ਤੇ ਮੰਗਦੇ ਨੇ ਮੀਂਹ ਬਰਸਾਤ। ਫਿਰ ਆਪ ਹੀ ਕਹੀ ਜਾਂਦੇ ਨੇ ਕਿ ਹਾਂ ਬੀ ਮੀਂਹ ਕਿਉਂ ਆ ਗਏ ਫਸਲ ਖਰਾਬ ਹੋ ਗਈ ਆਪਣੀ।
ਹਾਂਜੀ-ਹਾਂਜੀ ਉਹਦਾ ਸੀਜਨ ਹੁੰਦਾ ਨਾ ਇਹ, ਜਿਵੇਂ ਫਸਲ ਮੁਗੀ ਏ ਸਾਰਾ ਕੁਛ। ਅੰਦਰ ਬਰਸਾਤ ਹੋ ਜਾਂਦੀ ਏ। ਅਗ ਪਰਸ-ਪਰਸਲਸ ਦੀ ਬੋਈ ਵੀ ਉਗਾਈ ਵੀ ਹੋਵੇ ਨਾ ਤਾਂ ਵੀ ਬਰਸਾਤ ਹੋ ਜਾਵੇ ਤਾਂ ਵੀ ਕੋਈ ਨੁਕਸਾਨ ਨਹੀਂ ਹੈਗਾ ਪੱਕ ਜਾਂਦੀ ਏ ਫ਼ਸਲ ਸਾਡੀ। ਤੋ ਫਿਰ ਖਜਾ ਖ਼ਰਾਬ ਹੋ ਜਾਂਦੀ ਆ ਨਾ।
ਅੱਛਾ ਜੀ ਅੱਛਾ।
ਜਦੋਂ ਉਗਾਈ ਦੀ ਹੁੰਦੀ ਏ ਦੋ-ਤਿੰਨ ਮਹੀਨੇ ਤਾਂ ਛੋਟੀ ਹੁੰਦੀ ਏ ਨਾ ਉਹ। ਤੋ ਦਿੱਕਤ ਨੀ ਹੁੰਦੀ ਬਰਸਾਤ ਜਿੰਨੇ ਮਰਜ਼ੀ ਉਹ ਜਾਵੇ ਮੈਨੂੰ ਪਾਣੀ ਚਾਹੀਦਾ ਫਸਲ ਨੂੰ ਤੋ। ਹਾਂਜੀ, ਤੈਨੂੰ ਪਤਾ ਜਬ ਪਕ ਜਾਏਗੀ ਬੰਦਾ ਕੱਟੇਗਾ ਉਹਨੂੰ ਤੋ ਖਰਾਬ ਹੀ ਹੋ ਜਾਏਗੀ ਪਾਣੀ ਕਿ ਮਾਰੇ ਖੇਤ 'ਚ ਪਈ ਰਹਦੀ।
ਹਾਂਜੀ ਉਹ ਤੇ ਹੈ ਈ
ਹਾਂਜੀ ਦਵਾਈਆਂ ਕਿਹੜੀ ਸਸਤੀਆਂ ਆਂਦੀਆਂ ਨੇ ਫਸਲ ਦੀਆਂ ਦਵਾਈਆਂ ਵੀ ਇੰਨੀ ਮਹਿੰਗੀਆਂ ਆਂਦੀ ਨੇ। ਆਸਿਫ ਪਾਉਂਦੇ ਆ ਗੋਹੇ ਵਗੈਰਾ ਵੀ ਪਾਂਦੇ ਨੇ ਖੇਤ ਦੇ ਵਿੱਚ ਖਾਦ ਪਾਉਂਦੇ ਨੇ ਦਵਾਈਆਂ ਵੀ ਲਗਾਂਦੇ ਨੇ।
ਹਾਂਜੀ
ਹਾਂਜੀ, ਹੋਰ ਦੱਸੋ, ਅਸੀਂ ਆਲੂ ਵੀ ਉਗਾਈ ਹੁੰਦਾ ਘਰ 'ਚ ਆਲੂ ਹੁੰਦੇ ਨੇ ਮਿੱਟੀ ਦੇ ਅਮ ਮਿੱਟੀ ਦੇ ਅੰਦਰੋਂ ਨਿਕਲਦੇ ਨੇ ਆਲੂ।
ਹੂੰ ਹੋ ਹੈਲੋ ਭੈਣ ਜੀ, ਵਾਜ਼ ਅੜਦੀ ਪੀ ਏ ਜੀ ਹੈਲੋ।